ਹੈਲੋ
ਹੈਲੋ, ਹਾਂਜੀ ਜੀ। ਅਵਾਜ਼ ਨੀ ਆਂਉਦਾ ਫਿਰ ਤੁਹਾਡ
ਹੈਲੋ
ਹੈਲੋ, ਦੀਦੀ ਆਵਾਜ਼ ਨੀ ਆਂਉਦਾ ਪਿਆ ਵਾਜ਼, ਨਈ ਨਾ ਬਹੁਤ ਕੱਟੇ
ਹੁਣ ਵੀ ਘੱਟ ਆ ਰੀ ਐ।
ਹਾਂਜੀ-ਹਾਂਜੀ ਬਹੁਤ ਆਵਾਜ਼ ਘੱਟ ਆਉਂਦਾ ਪਿਆ।
ਇੱਕ ਮਿੰ ਨਾ ਮੇ ਨਾ ਯ ਈਅਰਬਡ ਸੇ ਕਰਕੇ ਨਹੀਂ ਆਉਂਦਾ ਹੋਏਗਾ। ਹਾਂਜੀ। ਹੁਣ ਆਈ ਆਵਾਜ਼।
ਹਾਂ, ਥੋੜ੍ਹੀ-ਥੋੜੀ ਆਉਂਦੀ ਪਈ। ਕੰਟੀਨਿਊ ਕਰ ਸਕਦੇ ਹਾਂ।।
ਅੱਛਾ, ਠੀਕ ਆ। ਹੋਰ ਕਿਵੇਂ ਵਧੀਆ?
ਤੁਸੀਂ ਵਧੀਆ?
ਹਾਂਜੀ, ਬਸ ਵਧੀਆ। ਕੀ ਕਰਦੇ?
ਕੁਛ ਨਹੀਂ, ਚੱਲਦਾ ਪਿਆ ਕੰਮ ਖਤਮ ਹੋਇਆ ਹੁਣ ਸੋਨੇ ਦੀ ਤਿਆਰੀ।
ਅੱਛਾ। ਕੰਮ ਤੋਂ ਤੁਸੀਂ ਜਿੰਨਾ ਕਰ ਲਓ। ਹੁੰਦਾ ਹੀ ਨੀ ਖਤਮ ਹੀ ਨਹੀਂ ਹੁੰਦਾ।
ਹਾਂਜੀ-ਹਾਂਜੀ, ਕੰਮ ਤਾਂ ਪੰਜਾਬੀਆਂ ਦੇ ਘਰ ਵਿਚ ਪੱਤੇ ਕਿਤਨ ਹੁੰਦੇ।
ਸਹੀ ਗੱਲ ਹੈ। ਉਹ ਤੁਸੀਂ ਰਾਤ ਭਰ ਵੀ ਜਦੋਂ ਤੱਕ ਬੈਡ ਤੇ ਨੀ ਪੈਂਦੇ, ਤਦ ਤੱਕ ਕੰਮ ਚੱਲਦਾ ਹੀ ਰਹਿੰਦਾ।
ਹਾਂਜੀ-ਹਾਂਜੀ-ਹਾਂਜੀ, ਉਹ ਤਾਂ ਹੈ।
ਸਹੀ ਗੱਲ ਹੈ। ਮੈਂ ਵੀ ਹੋ ਕਿ ਹੁਣ ਕੰਮ ਹੀ ਕਰ ਰਹੀ ਸੀਗੀ। ਮੈਂ ਜੋਬ ਕਰਦੀ ਹ ਨਾ ਲੋਨ ਦਾ ਤੋ ਹੀ ਦੇਖ ਵਖਰੀ ਸੀਗੀ। ਕਸਟਮਰ ਦਾ ਕੋਲ, ਉਹ ਟਾਰਗੇਟ ਦਿੰਦੇ ਨਾ ਕੰਪਨੀ ਵਾਲੇ।
ਜੀ, ਹਾਂਜੀ-ਹਾਂਜੀ-ਹਾਂਜੀ।
ਰਿਹਾ ਸੀਗਾ। ਕਿੰਨਾ ਹੋਇਆ, ਕਿੰਨਾ ਨਹੀਂ।
ਹਾਂਜੀ-ਹਾਂ ਦੀਦੀ, ਰੋਜ਼ ਮਤਲਬ ਮਹੀਨੇ ਦਾ ਟਾਰਗੇਟ ਹੁੰਦਾ ਨੇ ਇਹ ਵਾਲਾ।
ਨਹੀਂ- ਨਹੀਂ, ਇਹਨਾਂ ਦਾ ਮਹੀਨੇ ਤਾਂ ਨਹੀਂ, ਰੋਜ਼ ਦਾ ਇਹਨਾਂ ਦਾ ਟਾਰਗੇਟ ਦਿੰਦੇ। ਤੁਹਾਨੂੰ ਇਹਨਾ ਟਾਰਗੇਟ ਕਿੰਨਾ ਕਰ ਨਹੀ ਆ। ਹੁਣ ਜਿਸ ਤਰ੍ਹਾਂ ਹੁਣ ਦਸ ਦਾ ਟਾਰਗੇਟ ਦੇ ਦੋ। ਕਦੋਂ ਪੰਜ ਦਾ ਆਉਂਦਾ ਡਾਟਾ ਕਿੱਦਾਂ ਡਾਟਾ ਦੇ ਉੱਤੇ ਕਹਿੰਦਾ ਹੈ। ਅਗਰ ਤੁਹਾਡਾ ਡਾਟਾ ਨਿਊ ਫਰੈਸ਼ ਡਾਟਾ ਰਹੇ। ਨਾ ਤੋਂ ਫਿਰ ਜ਼ਿਆਦਾ ਟਾਰ ਟਾਰਗੇਟ ਦੇਂਦੇ ਹੋ। ਅਗਰ ਰਿਪੀਟ ਕਟਾਟਾ ਕਰਦੇ ਪਏ ਤੋਂ ਫਿਰ ਉਹ ਕੱਟ ਦੇਂਦੇ ਫਿਰ
ਅੱਛ
। ਫੇਰ ਉਹ ਫਰੈਸ਼ ਦੇ ਵਿੱਚ ਕਿਸ ਤਰ੍ਹਾਂ ਨਾ ਨਿਊ ਕਸਟਮਰ ਹੁੰਦੇ ਉਹਨਾ ਨੂੰ ਪਹਿਲੀ ਵਾਰ ਕਾਲ ਗਈ ਹੁੰਦੀ ਏ। ਤੋਂ ਉਹਦੇ ਚ ਫਟਾਫਟ ਲੀਡ ਬਨਨ ਦਾ
ਅੱਛਾ, ਅੱਛਾ, ਅੱਛਾ, ਅੱਛਾ।
ਕਸਟਮਰ ਨੂੰ ਕਾਲ ਦਸ ਵਾਰ ਚਲਾ ਗਿਆ ਹੁੰਦਾ। ਉਹ ਕਨਫਿਊਜ ਹੁੰਦਾ ਹੀ ਨਹੀਂ, ਮੰਨਦਾ ਹੀ ਨੀ ਹੈ ਰੋਣ ਵਾਲ
ਅੱਛਾ ਅੱਛਾ, ਹਾਂਜੀ-ਹਾਂਜੀ, ਬੈਂਕਿੰਗ ਲੋਨ ਦਾ ਨਾ?
ਹਾਂਜੀ, ਬੈਂਕਿੰਗ ਲੋਨ ਦਾ, ਬਜਾਜ ਫਾਈਨਸ ਹੈ ਨਾ?
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਹਾਂ ਅੱਜ ਕੱਲ੍ਹ ਤਾਂ ਬੋਤ ਸਾਰੀ ਕੰਪਨੀਆਂ ਲੋਨ ਵਗੈਰਾ ਅ ਦੇਂਦੀ ਰਹਿੰਦੀਆਂ ਹਨਾ?
ਹਾਂਜੀ, ਨਹੀਂ ਅੱਜ ਅੱਜ-ਕੱਲ ਤੋਂ ਬੋਤ ਹੋ ਗਿਆ, ਅੱਜ ਕਲ ਤੋਂ ਤੁਸੀਂ ਐਪ ਤੇ ਦੇਖਲੋ ਲੋਨ ਮਿਲ ਜਾਂਦੇ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਉਹ ਜਿਸ ਤਰਾਂ, ਜਿਸ ਤਰਾਂ ਹਾਂ ਹਾਂਜੀ, ਹਾਂਜੀ, ਹਾਂਜੀ। ਹਾਂਜੀ।
ਜਿਸ ਤਰਾਂ ਜ਼ੁਈ ਪੇ 'ਤੇ ਖੋਲੋ ਯਾ ਫੋਨਪੇ 'ਤੇ ਖੋਲ੍ਹੋ ਤੁਸੀਂ ਉਹਦੇ ਚ ਹੀ ਲੋਨ ਦੇ ਦੇਂਦੇ, ਅੱਜ ਕੱਲ ਐਪ ਵੀ ਦੇਨ ਲੱਗ ਗੀ ਹੈ ਨਾ ਲੋਨ
ਲੋ ਔਨ ਲੋਨ
ਹਾਂਜੀ ਹਾਂ, ਫੋਨ ਪੇ ਤੇ ਤੁਸੀਂ ਲੈ ਲੋ। ਤੁਸੀਂ ਐਪ ਜੀਪੇ ਤੇ ਦੇਖਲੋ, ਲੋਨ ਮਿਲ ਜਾਂਦੇ ਅੱਜ ਕੱਲ।
ਅੱਛਾ-ਅੱਛਾ-ਅੱਛਾ ਤਾਂ ਉਸਸੇ ਸਿਵਿਲ ਵਗੈਰਾ ਲੱਗਦਾ ਹੋਸੀ ਨਾ
ਹਾਂਜੀ, ਉਹਦੇ 'ਚ ਸਿਵਲ ਲੱਗਦਾ, ਸਿਵਲ ਤੋਂ ਉਹਨਾਂ ਦਾ ਕਿਤਨਾ ਸਾਢੇ ਸੱਤ ਸੌ ਤੋਂ ਉੱਤੇ ਲੱਗਦਾ।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
ਫੇਰ ਮੁਸ਼ਕਿਲ ਹੋਂਦਾ ਦੇਣ ਵਾਸਤੇ ਨਹੀਂ ਮਿਲਦਾ ਉਹਨਾਂ ਨੂੰ, ਉਹ ਫਿਰ ਕਿਸ ਚ ਐਕ ਚ ਕਿੱਸਾ ਹੂੰਦਾ ਨਾ ਬੰਦੇ ਜਿਹੜੇ ਆ ਹੋਂਦੇ ਜਹੜੇ ਕਸਟਮਰ ਹੋਂਦੇ ਨਾ ਉਹ ਬਾਰ-ਬਾਰ ਅਪਲਾਈ ਕਰਦੇ ਇੱਕ ਤੋ ਬਾਦ ਤੁਹਾਡਾ ਸਿਵਿਲ ਖਰਾਬ ਹੋ ਗਿਆ, ਔਰ ਰਿਜੈਕਟ ਹੋ ਗੀ ਨਾ ਫਾਈਲ ਤੋਂ ਉਹਨਾ ਨੂੰ ਅਸੀਂ ਬੋਲਨੇ ਆਂ ਕਿ ਤੁਸੀਂ ਦੁਬਾਰਾ ਨਾ ਟ੍ਰਾਈ ਕਰੋ, ਜਦ ਤੱਕ ਤੁਡਾ ਸਿਵਲ ਵੱਧਦਾ ਨਹੀਂ ਐ। ਲੇਕਿਨ ਉਹ ਕਿੱਥੇ ਸੁਣਦੇ, ਉਹ ਫਿਰ ਟ੍ਰਾਈ ਕਰ ਲੈਂਦੇ, ਫਿਰ ਉਸਦੇ ਨਾਲ ਹੋਰ ਘਟ, ਸਿਵਿਲ ਬੈਂਡ ਹੋ ਜਾਂਦਾ ਐ।
ਹਾਂਜੀ, ਹਾਂਜੀ, ਹਾਂਜੀ, ਮਤਲਬ ਜਿਤਨਾ ਟ੍ਰਾਈ ਕਰਸੋ ਉਤਨਾ ਸਿਵਿਲ ਖ਼ਰਾਬ ਹੁੰਦਾ
ਹਾਂਜੀ, ਓਨਾ ਸਿਵਿਲ ਘਟ, ਇੱਕ ਵਾਰ ਤੁਹਾਨੂੰ ਪਤਾ ਲੱਗ ਗਿਆ ਨਾ ਸਾਡਾ ਹੁਣ ਫਾਈਲ ਰਿਜੈਕਟ ਹੋ ਗਈ ਆ, ਤੋ ਦੁਬਾਰਾ ਤੁਸੀਂ ਹੁਨ ਉਸਨੂੰ ਕਰੋ ਹੀ ਨਾ। ਏਦਾਂ ਹੈਗਾ ਲੇਕਿਨ ਜਿਹਨੂੰ ਨੌਲੇਜ ਨਹੀਂ ਐ ਉਹ ਕੀ ਕਰਦਾ, ਨਹੀਂ ਚਲੋ ਉੱਥੇ ਰਿਜੈਕਟ ਹੋਈ ਤਾਂ ਅਸੀਂ ਦੂਜੀ ਜਗ੍ਹਾ ਦੇਖ ਲੈਂਦੇ। ਤੋ ਉਹਨਾ ਨੂੰ ਯੇ ਨੀ ਸਮਝ ਆਂਦੀ ਕਿ ਤੁਸੀਂ ਬਾਰ-ਬਾਰ ਇਹ ਕਰਦੇ ਰਹੋਗੇ ਤੋ ਤੁਸ, ਤੁਹਾਡਾ ਸਿਵਲ ਹੋਰ ਡੋਏ ਮਲਬ ਡਾਉਨ ਹੁੰਦਾ ਰਹੇ
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਕਿਉਂਕ, ਹਾਂ ਮੇਰੇ ਹਸਬੈਂਡ ਵੀ ਲੋਨ ਦਾ ਹੀ ਕਰਦੇ ਆਏ ਨਾ ਪਹਿਲੇ। ਹਾਂ। ਤੇ ਉਹ ਵੀ, ਉਹ ਵੀ ਕਦੀ ਇਸ ਕੰਪਨੀ ਨੇ ਰਿਜੈਕਟ ਕੀਤਾ, ਦੂਈ ਜਗ੍ਹਾ ਤੇ ਫਾਈਲ ਪਾਂਦੇ ਤੇ ਉਹ ਮਨਾ ਕਰਦੇ ਹੈ ਕਿ ਬਈ ਦਈ ਜਗ੍ਹਾ ਤੇ ਫਾਈਲ ਨਾ ਪਾਓ ਪਰ ਲੋਕ ਸੁਣਦੇ ਹੀ ਨੀ ਨਾ। ਉਹ ਕਹਿੰਦੇ ਨਹੀਂ ਤੁਸੀਂ ਪਾਓ ਅਸੀਂ ਆਵਾਂ ਤੁਸਾਂ ਨੂੰ ਕੀ ਕਰਨਾ, ਅਸੀਂ ਪਾਨੇ ਪਏ ਆਂ, ਤੁਸੀਂ ਪਾਓ, ਅਸਾਂ ਨੂੰ ਦਿਖਾਓ।
ਫੇਰ ਉਹਦੇ ਨਾਲ ਕਿ ਹੁੰਦਾ ਨਾ, ਜਿਹੜਾ ਮਿਲਨੇ ਵਾਲਾ ਹੁੰਦਾ ਨਾ ਉਹ ਵੀ ਨੀ ਮਿਲਦਾ ਨਾ ਲੋਨ, ਇੱਦਾਂ ਹੈਗਾ। ਉਹਨਾਂ ਨੂੰ ਇਹ ਈ ਨੀ ਸਮਝ ਆਂਦੀ ਕਿ ਤੁਹਾਨੂੰ ਜਿਹੜਾ ਮਿਲੇਗਾ ਉਹ ਵੀ ਕਿਉਂਕਿ ਸਿਵਿਲ ਇੱਕ ਵਾਰ ਥੱਲੇ ਗਿਰ ਗਿਆ ਨਾ, ਛੇ ਮਹੀ ਮਹੀਨੇ ਲੱਗਦੇ, ਦੁਬਾਰਾ ਇਹ ਸੈੱਟ ਹੋਨ ਵਾਸਤੇ। ਪੂਰਾ, ਹਾਂਜੀ ਪੂਰਾ ਲੇਕਿਨ ਕਸਟਮਰ ਜਿਹੜੇ ਗਾਓ ਖੜੇ ਦੇ ਹੁੰਦੇ ਨੇ ਜਿਹੜੇ, ਜਿਹਨਾਂ ਨੂੰ ਬੋਤ ਓਹ
ਹਾਂਜੀ, ਹਾਂਜੀ, ਹਾਂਜੀ।
ਉਹਨਾਂ ਨੂੰ ਫਿਰ ਪੂਰੀ ਤਰੀਕਾ ਨਾਲ ਸਮਝਾਓਗੇ, ਤੋ ਵੀ ਉਹ ਬੰਦੇ ਕਰਦੇ ਨਹੀਂ- ਨਹੀਂ, ਅਸੀਂ ਦੇਖਾਂਗੇ। ਦੂਜੀ ਜਗ੍ਹਾ ਦੇਖ ਲਾਂਗੇ। ਉ ਤੇ ਸਾਨੂੰ ਬੋਲ ਰਿਹਾ ਸੀਗਾ, ਹੋ ਜਾਏਗਾ ਸਾਡਾ। ਲੋਨ ਦਾ, ਤੁਸੀਂ ਕਿਸ ਤਰ੍ਹਾਂ ਬੋਲ ਰਹੇ ਨਹੀਂ ਹੋਗਾ। ਇਹਦੇ ਕਰਕੇ ਹੁਣ ਕੀ ਵ ਨਾਲ ਮੱਥੇ ਮਾਰਨੀ।
ਹਾਂਜੀ, ਪਰ ਉਹਨਾਂ ਨੂੰ ਤਾਂ ਛੇਤਕੀਆਂ ਨੂੰ ਤਾਂ ਲੋਨ ਵਗੈਰਾ ਖੇੜੇ ਪੜ ਦੇ ਲੋਕਾਂ ਨੂੰ ਤੇ ਲੋਨ ਵਗੈਰਾ ਮਿਲ ਜਾਂਦੇ ਨਾ।
ਉਹਨਾਂ ਨੂੰ ਖੇਤੀ ਦੇ ਉਹ ਖੇ, ਹਾਂ ਜਮੀਨ ਤੇ ਮਿਲ ਜਾਂਦਾ। ਲੇਕਿਨ ਜੋ ਜਿਸ ਤ੍ਹਾਂ ਹੁਣ ਬਜਾਜ ਫਾਈਨੈਂਸ ਦਾ ਹੋ ਗਿਆ ਜਾਂ ਬੈਂਕ ਦਾ ਹੋ ਗਿਆ, ਉਹ ਤੇ, ਉਹ ਮਿਲਣਾ ਮੁਸ਼ਕਿਲ
ਹਾਂ, ਉਹ ਮੁਸ਼ਕਿਲ ਹੈਗਾ, ਹਾਂ।
ਯੇ ਕਿਸੇ ਮੋਰਗੇਜ ਲੋਨ ਹੋ ਜਾਂਦਾ ਨਾ ਖੇਤੀ ਤਾਂ ਤੁਸੀਂ ਪ੍ਰੋਪਰਟੀ
ਅੱਛਾ-ਅੱਛਾ-ਅੱਛਾ, ਮੁਰਗੀਸ ਮਿਲਦਾ ਕੇ। ਹਾਂਜੀ-ਹਾਂਜੀ-ਹਾਂਜੀ।
ਗੀ ਉਹ ਕਰ ਲੈਂਦੇ ਬਰਾਬਰ, ਪਰ ਜਿਨੂੰ ਸਮਝ ਨਹੀਂ ਆ, ਫੇਰ ਉਹਦਾ ਮੁਸ਼ਕਿਲ ਹੋ ਜਾਂਦਾ।
ਹਮ, ਓ ਜਿਸੇ ਪੜ੍ਹਾਈ ਵਾਸਤੇ ਲੋਨ ਲੈਣਾ ਹੋਵੇ ਦੀਦੀ ਤਾਂ ਫਿਰ ਕੀ ਕਰਨਾ ਚਾਹੀਦਾ?
ਉਹ ਤੋਂ ਮਿਲ ਜਾਂਦਾ ਨਾ, ਸਟਡੀ ਲੋਨ ਮਿਲ ਜਾਂਦਾ। ਸਟਡੀ ਲੋਨ ਦਾ ਹਾਂਜੀ, ਬਾਹਰ ਦੇਸ਼ ਵਾਸਤੇ ਤੁਸੀਂ ਵੀਜ਼ਾ ਵਾਸ ਮਤਲਬ ਚਾਹੀਦਾ ਹੁੰਦਾ, ਉਨ੍ਹਾਂ ਨੁੰ ਮਿਲ ਜਾਂਦਾ ਉਹਦੇ ਤੁਸੀਂ ਫੋਮ ਭਰ ਦੋ, ਸਾਨੂੰ ਸਟੱਡੀ ਵਾਸਤੇ ਲੋਨ ਚਾਹੀਦਾ ਉਲਟਾ ਉਹ ਜਲਦੀ ਮਿਲ ਜਾਂਦੈ। ਉਹ ਨਾ ਤੁਹਾਨੂੰ ਹਾਂਜੀ, ਉਹ ਬਹੁਤ ਜਲਦੀ ਮਿਲਦੈ। ਕਿਉਂਕਿ ਇਸ ਤਰ੍ਹਾਂ ਪੜ੍ਹਾਈ ਦਾ ਅੱਜ ਕੱਲ੍ਹ ਜਿਹੜਾ ਵੈਲਿਯੂ ਚੱਲ ਰਹੀ ਹੈ ਨਾ, ਉਸ ਹਿਸਾਬ ਨਾਲ ਬਹੁਤ ਜਲਦੀ ਤੁਹਾਨੂੰ ਲੋਨ, ਜਲਦੀ ਕਵਰ
ਅੱਛਾ-ਅੱਛਾ, ਜਿਸ ਤਰ੍ਹਾਂ ਹੁਣ ਮੇਰੀ ਕੁੜੀ ਦਾ ਚਾਲੂ ਹੋਇਆ ਲੋਨ ਦਾ ਕਿ ਬਈ ਮੈਂ ਲੋਨ ਲੈ ਕੇ ਪੜ੍ਹਨਾ ਚਾਹੁੰਦੀ ਹਾਂ। ਪੜ੍ਹਾਈ ਕਰਨਾ ਚਾਹਨੀਂ ਆਂ।
ਫਿਰ ਉਹਦਾ ਲੇਕਿਨ ਇੰਟਰਸਟ ਰੇਟ ਕੁੱਛ ਪਤਾ ਕਰਿਓ, ਕਿੰਨਾ ਹੈਗਾ ਕੀ ਐ। ਕਿਉਂਕਿ ਕੀ ਹੁੰਦਾ ਨਾ ਕਦੋਂ ਕਦੋਂ ਬੋਲਦੇ ਵੱਖ ਹੈ ਮਤਲਬ ਬੋਲੇਿਆ ਹੁਣ ਅਸ ਅਸੀਂ ਸੱਤ ਪਰਸੈਂਟ ਜਾਂ ਅੱਠ ਪਰਸੈਂਟ ਤੋਂ ਦੇਵਾਂਗੇ, ਲੇਕਿਨ ਹੁੰਦਾ ਨਹੀਂ ਹੈ ਉਹਨਾਂ ਦਾ ਇੰਟਰਸਟ। ਬਹੁਤ ਹੁੰਦਾਂ ਕਦੋਂ ਕਦੋਂ ਆਉਂਦਾ ਇੰਟਰਸਟ ਪੰਦਰਾਂ ਤੋਂ ਚਾਲੂ ਹੋ ਜਾਂਦਾ ਉਹਨਾਂ ਦਾ ਕਦੋਂ ਵੀਹ ਤੋਂ ਚਾਲੂ ਹੁੰਦਾ ਅਠਾਰਾਂ ਤੋਂ ਚੱਲਦਾ ਹੀ ਹੈ, ਹੁਣ ਬਾਜਾਰ ਦੇ ਤੁਸੀਂ ਦੇਖਲਓ ਅਠਾਰਾਂ ਦਾ ਹੀ ਚੱਲਦਾ ਉਹਨਾਂ ਦਾ।
ਅੱਛਾ ਅੱਛਾ।
ਉਹਨਾਂ ਦਾ ਸਟਾਰਟਿੰਗ ਹੀ ਬਾਰਾਂ ਤੋਂ ਹੈਗਾ।
ਹੁਣ ਜਿਸ ਵਰ੍ਹੇ ਮੇਰੀ ਕੁੜੀ ਦੀ ਬਾਰਵੀ, ਜਿਸ ਵਰ੍ਹੇ ਮੇਰੀ ਕੁੜੀ ਦੀ ਬਾਰ ਵੀ ਉਹੀਏ ਹੁਣ ਲੋਨ ਲੈਣਾ, ਪੜ੍ਹਾਈ ਕਰਨੀ ਏ, ਤਾਂ ਉਹ ਕਿਸ ਤਰ੍ਹਾਂ ਪ੍ਰੋਸੀਜਰ ਕਰੇ ਪੈਸੇ।
ਤੁਹਾਨੂੰ ਬੈਂਕ 'ਚ ਜਾ ਕੇ ਤੁਸੀਂ ਇੱਹ ਕਰਲੋ, ਬੈਂਕ 'ਚ ਜਾ ਕੇ ਤੁਸੀਂ ਬੋਲੋ ਉਹਨਾ ਨੂੰ। ਕਿ ਮੈਨੂੰ ਇਸਾਂ ਦਾ ਲੋਨ ਚਾਹੀਦਾ ਹੈ ਸਟੱਡੀ ਵਾਸਤੇ, ਤੋਂ ਤੁਹਾਨੂੰ ਫੋਰਮ ਦੇ ਗੇ। ਉਹ ਫੋਮ ਭਰ ਕੇ ਤੁਸੀਂ ਕਰਲਓ, ਅੱਜ ਕੱਲ ਤੋਂ ਔਨਲਾਈਨ
ਹਾਂਜੀ ਹਾਂ ਤੇ ਫਿਰ ਬੱਚੇ ਆਪਣੇ ਇਸਤੇ ਬੋਲਣਗੇ ਹਾਂ ਅ ਪਾਪਾ ਦਾ ਮੰਮੀ ਪਾਪਾ ਦਾ ਕੁੱਝ ਲੱਗਦਾ।
ਨਹੀਂ ਨਹੀਂ ਉਹਨਾ ਦਾ ਕੁਛ ਨਹੀਂ ਲੱਗਦਾ, ਉਹ ਸਭ ਕੁੱਛ ਸਟਡੀ ਲੋਨ ਵਾਸਤੇ ਤਾਂ ਇਸ ਤਰ੍ਹਾਂ ਕੁਛ ਨੀ ਆਉਂਦਾ। ਸਟੱਡੀ ਲੋਨ ਵਾਸਤੇ ਤਾਂ ਤੁਹਾਨੂੰ ਅਸੀਂ ਵੀ ਇਨਾ ਕਿ ਬੱਚਿਆਂ ਦਾ, ਕਿਉਂਕਿ ਬੱਚੇ ਦਾ ਕੁਛ ਸਟੱਡੀ ਉਹ ਨੇ ਕੁਛ ਲੀ ਤਾਂ ਇਹਨੂੰ ਤੋਂ ਸਿਵਲ ਕਿਸ ਨਾਲ ਹੀ ਹੋਏਗਾ। ਜਦੋਂ ਤੱਕ ਆਪਾਂ ਕੋਈ ਚੀਜ਼ ਪਰਚੇਸ ਹੀ ਨਹੀਂ ਕਰਦੇ ਤਾਂ
ਅੱ ਅੱਛਾ ਅੱਛਾ ਅੱਛਾ ਅੱ।
ਇੱਕ ਇਹ ਵੀ ਆਉਂਦਾ ਨਾ ਹੁਣ ਮੇਰਾ ਕਿਸਾਂ ਸੀ, ਪਹਿਲੇ ਮੈ ਮੇਰੇ 'ਚ ਦੇ ਚ ਵੀ ਨਹੀਂ ਦਿਖਦਾ ਸੀਗਾ। ਕਿ ਮੈਂ ਕਦੋਂ ਕੋਈ ਕੋਈ ਚੀਜ਼ ਪਰਚੇਸ ਹੀ ਨਹੀਂ ਕੀਤੀ, ਫਿਰ ਮੈਨੇ ਓਵਨ ਲੀ ਤਾਂ ਬਜਾਜ ਤੋਂ ਹੀ ਲਿਤਾ ਓਵਨ ਫਾਈਨਸ ਕਰਵਾਇਆ, ਫਿਰ ਉਹ ਮੈਨੂੰ ਫਿਰ ਉਸਦੇ ਬਾਅਦ ਉਸ 'ਚ ਮੇਰਾ ਸਿਵਲ ਸਕੋਰ ਦਿਖਾਉਣ ਲੱਗ ਗਿਆ।
ਅੱਛਾ-ਅੱਛਾ, ਜਿਸ ਤਰ੍ਹਾਂ ਹੁਣ ਔ ਅਠਾਰਾਂ ਸਾਲਾਂ ਦੀ ਹੋਨੇ ਵਾਲੀ ਹੈ। ਤੇ ਉਸ ਹੁਣ ਪੜ੍ਹਾਈ ਵੈਸੇ ਲੋਨ ਲੋੜ ਲਈ, ਤਾਂ ਉਸਨੇ ਬੈਂਕ ਵਿੱਚ ਜਾ ਕੇ ਡਾਇਰੈਕਟ ਲੋਨ ਲੈ ਸਕਦੀ ਐ।
ਹ।
ਜਾਂ ਫਿਰ ਐਪ ਦੇ ਥਰੂ ਲੈ ਸਕਦੀ ਹੈ।
ਐਪ ਦੇ ਲਾਂ ਹਾਂ ਐਪ ਦੇ ਥਰੂ ਵੀ ਲੈ ਸਕਦੇ ਹੋ, ਕੋਈ ਅੱਜ-ਕੱਲ ਤਾਂ ਬਹੁਤ ਜੀ ਇਸ ਫੈਸਿਲਟੀ ਹੋਗੀ, ਅਸੀਂ ਇੰਨਾ ਦੇਖੋ ਕਿ ਸਾਨੂੰ ਕਿਥ ਜਿਥੋਂ ਪ੍ਰੋਫਿਟ ਮਤਲਬ ਨੁਕਸਾਨ ਮਿਲ ਰਿਹਾ ਹੈ, ਔਰ ਘੱਟ ਲੋਨਾ ਤੇ ਮਤਲਬ ਇੰਟਰਸਟ ਮਿਲ ਰਿਹਾ ਹੈ।
ਹਾਂਜੀ-ਹਾਂਜੀ-ਹਾਂਜੀ।
ਕਿਉਂਕਿ ਇਹਨਾਂ ਹਰੇਕ ਬੈਂਕ ਦੀ ਇਨਕੁਆਇਰੀ ਲਈ ਕੇ ਫਿਰ ਅੱਗੇ ਇਹਦਾ ਨਾ ਪ੍ਰੋਸੈਸ ਕਰਿਓ, ਕਿਉਂਕਿ ਨਾ ਸਭ ਬੈਂਕ ਦਾ ਸਾਰੇ ਰੂਲ ਵੱਖਰੇ-ਵੱਖਰੇ ਹੁੰਦੇ ਨੇ।
ਹਾਂ-ਹਾਂ ਬੈਂਕਿੰਗ ਟੂਲ ਵੱਖਰੇ-ਵੱਖਰੇ ਹੋ ਗਏ ਨੇ।
ਉਹਦੇ ਕਰਕੇ ਨਾ ਥੋੜਾ ਆਪਾਂ ਨੂੰ ਗੈਪ ਰੱਖਣਾ ਚਾਹੀਦਾ, ਮਤਲਬ ਹਰੇਕ ਬੈਂਕ ਦਾ ਇਨਕ ਵਾਰੀ ਇੱਕ ਬਾਰ ਲੈ ਲੀ ਨਾ। ਫਿਰ ਕੁਛ ਨਹੀਂ ਲੱਗਦਾ ਵੀ ਚਲੋ ਠੀਕ ਹੈ, ਆ ਇਨਕੁਆਇਰੀ ਪਤਾ ਫਿਰ ਉਹਦੇ 'ਚ ਦੇਖੋ ਤੁਹਾਨੂੰ ਸਾਨੂੰ ਕਿਹੜਾ ਬੈਂਕ ਅੱਛਾ ਦੇ ਰਿਹਾ ਫਾਇਦਾ ਕਿਹੜਾ ਦੇ ਰਿਹਾ, ਫਿਰ ਉਸ 'ਚ ਆਪਾਂ ਅਪਲਾਈ ਕਰੋ।
ਅੱਛਾ-ਅੱਛਾ, ਅੱ
ਤੇ ਕ੍ਰੈਡਿਟ ਕਾਰਡ ਦਾ ਵੀ ਉਹੀ ਹੈਗਾ, ਤੁਸੀਂ ਹੁਣ ਜਿਸ ਤਰ੍ਹਾਂ ਬੈਂਕ ਤਾਂ ਹੈਗਾ। ਕਿਹੜੀ ਬੈਂਕ ਦਾ ਕ੍ਰੈਡਿਟ ਕਾਰਡ ਅੱਛਾ ਹੈਗਾ, ਹੁਣ ਕੀ ਬੋਲਦੇ ਨੇ ਸਾਹਮਣੇ ਹੁਣ ਤੁਸੀਂ ਤੁਹਾਨੂੰ ਵੀ ਕਾਲ ਆਂਦਾ ਹੀ ਹੋਏਗਾ। ਕ੍ਰੈਡਿਟ ਕਾਰਡ ਬਾਰੇ।
ਨਹੀਂ-ਨਹੀਂ-ਨਹੀਂ, ਮੈਨੂੰ ਨਹੀਂ ਆਦੇ ਕਾਲ।
ਨਹੀਂ-ਨਹੀਂ ਸਾਨੂੰ ਜਿਸ ਤਰ੍ਹਾਂ ਹੁਣ ਅਸੀਂ ਨੰਬਰ ਪਾਇਆ ਨਾ, ਨਹੀਂ ਜਿਸ ਤਰ੍ਹਾਂ ਕੋਈ ਚੀਜ਼ ਪਰਚੇਸ ਕਰ ਲਤੀ। ਕਿ ਇੱਕ ਵਾਰ ਆਪਾਂ ਨੇ ਫ਼ਿਰ ਉਹਨਾਂ ਦੇ ਕ੍ਰੇਡਿਟ-ਕਾਰਡ ਤੁਹਾਨੂੰ ਇਸਦੇ ਉੱਤੇ ਤੁਹਾਨੂੰ ਲੋਨ ਮਿਲ ਰਿਹਾ ਹੈ ਜੇ ਉਸ ਚੀਜ਼ ਦੇ ਉੱਤੇ ਤੁਹਾਨੂੰ ਕ੍ਰੈਡਿਟ ਕਾਰਡ ਦਿੱਤਾ ਜਾ ਰਿਹਾ। ਉਹਨਾਂ ਦਾ ਚਾਲੂ ਹੋ ਜਾਂਦਾ ਕਾਲ ਆਣਾ, ਫਿਰ ਕਸਟਮਰਾਂ ਦੇ ਉਹ ਕਸਟਮਰ ਨੂੰ ਕਾਲ ਕਰ ਕਰ ਕੇ ਪ੍ਰੇਸ਼ਾਨ ਕਰ ਦਿੰਦੇਂ, ਲ਼ੇਕਿਨ ਉਹ ਏਦਾਂ ਨਾ ਕਰੇ ਕ੍ਰੇਡਿਟ ਕਾਰਡ ਲੈਨਾ। ਬੋਲ਼ੇ ਨਾ ਪਹਿਲੇ ਤੋਂ ਫ਼ਿਰ ਤੋਂ ਬਣਦਾ ਨਾਂ ਦੋ ਹਜ਼ਾਰ ਰੁਪਏ।
ਹਾਂਜੀ, ਹਾਂਜੀ, ਹਾਂਜੀ, ਹਾਂ-ਹਾਂ।
ਕਰੇਡਿਟ ਕਾਰਡ ਇੱਕ ਤਰਫੋਂ ਅੱਛਾ ਵੀ। ਇੱਦਾਂ ਨਹੀਂ ਕਿ ਨਹੀਂ ਅੱਛਾ, ਜਦੋਂ ਜ਼ਰੂਰਤ ਹੁੰਦੀ ਆਪਾਂ ਨੂੰ ਤਾਂ ਅਸੀਂ ਕ੍ਰੈਡਿਟ ਕਾਰਡ ਉਸ ਟਾਇਮ 'ਤੇ ਯੂਜ਼ ਕਰ। ਪੈਸਾ ਕਿੰਨਾਂ ਹੈਗਾ। ਕਿਸੇ ਦੂਜ਼ੇ ਕੋਲੋਂ ਜਾਂਣ ਤੋਂ ਅੱਛਾ ਹੈ, ਕਿ ਆਪਣਾ ਕੋਲ਼ ਕ੍ਰੈਡਿਟ ਕਾਰਡ ਹੋਏਗਾ ਤਾਂ ਆਪਾਂ ਉਹਦੇ ਚ ਕੈਸ਼। ਵੀ ਕੱਢ ਸੱਕਦੇ, ਔਰ ਨਾਲ਼ ਕੋਈ ਚੀਜ਼ ਵੀ ਪਰਚੇਸ ਕਰ ਸੱਕਦੇ।
ਅੱਛਾ-ਅੱਛਾ।
ਇੱਕ ਤਰਫੋਂ ਅੱਛਾ ਵੀ ਹੈ, ਇੱਕ ਤਰਫੋਂ ਬੋਲ ਦੇਣਾ ਨਹੀਂ ਵੀ ਹੈਂ।
ਹਾਂਜੀ, ਹਾਂਜੀ, ਹਾਂਜੀ ਕਿਉਂਕਿ, ਇਹਨਾਂ ਦਾ ਵੀ ਚਾਲੂ ਆਇਆਂ, ਨਾ ਤੋਂ ਉਸ ਦਿਨ ਬਹੁਤ ਬੜਾ ਪ੍ਰੋਬਲਮ ਆਦਾ ਪਿਆ ਐ ਸਾਨੂੰ ਤਾਂ ਮੈਂ ਕਿਹਾਂ ਚਲੋਂ ਦੇਖ ਸੀ, ਪਰ ਇਸ ਕੋਲ਼ ਇਨੂੰ ਵੀ ਮੇਰੀ-ਮੇਰੀ ਕੁੜੀ ਨੂੰ ਬਾਅਦ ਵਿਚ ਐਮ ਬੀਏ ਕਰਨਾਂ ਹੈ ਨਾ ਬੀ ਬੀ ਏ ਕਰਨ ਸੋਰੀ, ਤਾਂ ਉਹ ਸੋਚਦੀ ਪਈ ਲੋਨ ਲੈ ਕੇ ਮੈਂ ਸ਼ੁਰੂ ਕਰਾਂ। ਤਾਂ ਮੇਰੀ ਚਾਲੂ ਹੋਈ ਗੱਲ਼ ਕਿ, ਮੈਂ ਕਿਹਾਂ ਤੂੰ ਲੋਨ ਦੇਖ ਕਿਸ਼ੇ ਬੈਂਕ ਤੋਂ ਮਿਲ਼ਦਾ ਹੋਵੇਂ ਤਾਂ ਆਪਣੀਂ ਸਾਲ ਦੋ। ਸਾਲ ਦਾ ਮੱਤਲਬ ਜਿੱਥੇ ਤਿੰਨ ਸਾਲਾਂ ਦੀ ਪੜ੍ਹਾਈ ਹੈ, ਉਹ ਤੇਰੀ ਲੋਨ ਤੇ ਹੋ ਜਾਵੇਂ, ਪਰ ਜੋਪ ਲੱਗ ਕੇ ਤੇ ਉਹ ਸ਼ੁਰੂਆਤ। ਕਰ ਲੈਂਦੇ ਨੇਂ ਨਾ।
ਹਾਂ ਨਹੀਂ ਹਾਂਜੀ, ਉਹ ਜੋਬ ਤੋਂ ਜਿਸ ਤਰ੍ਹਾਂ ਜੋਬ ਚਾਲੂ ਹੋਏਗੀ, ਫ਼ਿਰ ਉੱਥੋਂ ਕੱਟ ਕੀਤਾ ਹੁੰਦਾ ਹੈ, ਲ਼ੇਕਿਨ ਤਾਂ ਉਹਨਾਂ ਦੇ ਤਾਂ ਉਹਨੇ ਦਿਨ ਤੱਕ। ਟੈਨਸ਼ਨ ਨੀਂ ਆਦਾ ਨਾ ਭਰਨ ਦਾ। ਲ਼ੇਕਿਨ ਉਹ ਅੱਛਾ ਹੈਗਾ ਹੈ, ਲੋਨ-ਲੋਨ ਲੈ ਕੇ ਕਰੋਂ ਨਾ ਤੋਂ ਵਧੀਆਂ ਹੈਂ।
ਅੱਛਾ ਜੀ।
ਕਿਉਂਕਿ ਨਾ ਆਪਾਂ ਨੂੰ ਉਨੇ ਦਿਨ ਤਾਂ। ਅਗਰ ਤੁਸੀਂ ਹੁਣ ਦੇਖੋਂ ਨਾ ਕਿਸ਼ੇ ਕੋਲ਼ ਵੀ ਆਪਾਂ ਲ਼ੈ ਲੈਂਦੇ। ਪੈਸੇ- ਉਧਾਰ ਜਿਸ ਤਰ੍ਹਾਂ ਤੇ। ਚਲੋਂ ਉਹਨਾਂ ਨੂੰ ਲੁਟਾਉਣਾ ਤੋਂ ਹੈਗਾ ਨਾ ਆਪਾਂ ਨੇਂ। ਉਸ ਤੋਂ ਚੰਗ਼ਾ ਤਾਂ ਲੋਨ ਲੈ ਕੇ
ਹਾਂ, ਹਾਂ ਇਹ ਗੱਲ਼ ਬਰਾਬਰ ਹੈਂ।
ਕਿਸੇ ਟੈਨਸ਼ਨ ਨੀਂ ਰਹਿੰਦਾਂ।
ਹੂੰ ਹੂੰ ਹੂੰ। ਇਹ, ਇਹ ਵਧੀਆਂ ਕੰਮ ਹੈ। ਲੋਨ ਲੈ ਕੇ ਪੜ੍ਹਾਈ ਕਰ ਸਕਦੇ ਹਾਂ ਆਪਾਂ।
ਹਾਂਜੀ?
ਲੋਨ ਲੈ ਕੇ ਪੜ੍ਹਾਈ ਕਰ ਸਕਦੇ ਹਾਂ।
ਹਾਂਜੀ। ਹਾਂ ਲੋਨ ਲੈ ਕੇ ਅੱਜ਼ ਕੱਲ੍ਹ ਸਾਰੇ ਹੀ ਵੀਜ਼ਾ ਤੁਸੀਂ ਦੇਖੇ ਹੋਣੇ। ਬਾਹਰ ਚਲੇਂ ਜਾਂਦੇ ਲੋਨ ਲੈ ਕੇ ਤਾਂ ਵੀਜ਼ਾ ਲਗਾਂ ਲੈਂਦੇਂ ਆਪ।
ਜੀ ਹਾਂਜੀ ਤੇ ਕੱਲ੍ਹ ਪਰਸੋਂ ਹੀ ਮੇਰੀ ਕਿਸ਼ੇ ਨਾਲ਼ ਗੱਲ਼ ਹੋਈ ਹੈ। ਕੋਈ ਕੁੜੀ ਨਾਲ਼। ਤਾਂ ਉਹਨਾਂ ਨੇਂ ਵੀ ਮਨ। ਟੈਕਿਅਸ ਦਾ ਉਹਨੇ ਲੋਨ ਲਿੱਤਾ ਹੈਂ। ਤੇ ਲੋਨ ਦੇ ਥਰੂ ਉਹ ਬਾਹਰ ਦੇਸ਼ ਜਾਂਦੀ ਪਈ ਪੜ੍ਹਨੇ ਵਾਸਤੇ ਕਿਧਰ ਮਹਾਰਾਸ਼ਟਰ ਦੀ ਕੁੜੀ ਹੈਂ ਉਹ। ਤਾਂ ਹਾਂ ਉਹ ਨਾਲ਼ ਮੇਰੀ ਗੱਲ਼ ਹੋਈ ਹੈ ਇਸ ਗੱਲ਼ ਤੇ ਨਾ ਉਹ ਕਹਿੰਦੇ ਮੱਤਲਬ ਭੈਣ ਜੀ ਮੈਂਨੇ ਲੋਨ ਲਿੱਤਾ। ਤੇ ਲੋਨ ਦੇ ਬੇਸ ਤੇ ਮੈਂ ਬਾਹਰ ਦੇਸ਼ ਪੜ੍ਹਨ ਜਾਣੀ ਪੲਈ ਤੇ ਉਸੂੰ ਸਾਈਡ ਬਿਨਸ ਮਤਲਬ ਨਾ ਕੁਛ ਸਾਈਡ ਬਿਜਨਸ ਕਰਕੇ ਮੈਂ ਕਰ ਲੈ ਸਾਂ। ਮੈਂ ਕਿਹਾ ਬਹੁਤ ਅੱਛੀ ਗੱਲ ਏ। ਕਿਉਂਕਿ ਸਾਈਡ ਬਿਜਨਸ ਵੀ ਹੋਈ। ਜਿਦੇ ਦੀ। ਇੱਥੇਂ ਪੜ ਦੇਸ਼ ਪੜ੍ਹਾਈ ਵੀ।
ਪੜ੍ਹਾਈ ਵੀ ਹੋ ਜਾਏਂਗੀ ਨਾਲ਼। ਔਰ ਅੱਜ਼ ਕੱਲ੍ਹ ਬੱਚੇ ਉਸ ਤਰ੍ਹਾਂ ਹੀ ਕਰਦੇਂ ਪਏ ਸਾਰੇ। ਇੱਕ ਤਰਫ ਉਹ ਕਿਸ ਤਰ੍ਹਾਂ। ਇੱਕ ਸਟਰੈਲ ਫ਼ਾਰਮ ਭਰ ਦਿੰਦੇਂ। ਇੱਕ ਤਰਫ ਜੋਬ ਕਰਦੇਂ। ਤਾਂ ਬਸ ਆਪਣਾਂ ਐਕਸਟਰਨਲ ਫ਼ਾਰਮ ਭਰ ਕੇ ਆਪਣਾਂ ਐਗਜ਼ਾਮ ਦੇ।
ਹਾਂਜੀ, ਹਾਂਜੀ, ਹਾਂਜੀ।
ਜ਼ੋ ਲੋਨ ਲਿੱਤਾ ਉਸਦਾ ਪੈਸਾਂ ਉੱਥੇ ਭਰ ਭਰੀ ਜਾਂ ਰਿਹਾਂ। ਜੋਬ ਕਰਕੇ ਔਰ ਪੜ੍ਹਾਈ ਵੀ ਹੋਈ ਜਾਂ ਰਹੀਂ ਹੈਂ। ਅੱਜ਼ ਕੱਲ੍ਹ ਇਸ। ਇਦਾ ਦਾ ਹੈਗਾ ਨੌਲੇਜ ਹੋਣਾਂ ਬਹੁਤ ਜ਼ਰੂਰੀ ਸਾਰਿਆਂ ਨੂੰ। ਹਾਂਜੀ।
ੇ ਲੋਨ ਦੇ ਥਰੂ ਪੜ੍ਹਾਈ ਹੋ ਜਾ ਅ ਸੀ ਤਾਂ ਮਤਲਬ ਮ ਇ ਤਾਂ ਟੇਨਸ਼ਨ ਨਾ ਰ ਸਕ ਸੀ
ਹਾਂਜੀ ਹਾਂਜੀ ਉਹੀ ਹੋਰ ਸੋ ਗਏ ਸਾਰੇ ਘਰ
ਹਾਂਜੀ ਹਾਂਜੀ ਸਭ ਸੋ ਗਏ ਫਰੀ ਬੈਠੀ ਆਈ ਹਾਂ ਮੈਂ ਹਾਂਜੀ ਹਾਂਜੀ ਹਾਂਜੀ
ਫਿਰ ਅਸੀਂ ਵੀ ਕਰਦੇ ਹਾਂ ਫਿਰ ਕਾਲ ਕੱਲ ਕਰੇ ਹਾਂ ਗੱਲ ਫਿਰ ਆਪਾਂ ਵੀ
ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਸਤਿ ਸ੍ਰੀ ਅਕਾਲ ਜੀ